ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਤੁਸੀਂ।
ਹਾਂਜੀ-ਹਾਂਜੀ ਵਧੀਆ, ਤੁਸੀਂ ਸੁਣਾਓ ਠੀਕ ਓ?
ਹਾਂਜੀ-ਹਾਂਜੀ ਵਧੀਆ, ਤੁਸੀ ਹੋਰ ਕੀ ਕਰ ਰਹੇ ਸੀ?
ਕੁਛ ਨੀ ਬਸ, ਮੈਂ ਅਪਨੇ ਵਾਲਾਂ ਨੂੰ ਲੈਕੇ ਬੈਠੇ ਹੋਏ ਸੀ। ਹਾਂ, ਬਸ ਮੈਂਰੇ ਨਾ ਵਾਲ ਬੜੇ ਝੜ੍ਹਦੇ ਨੇ, ਬੜਾ ਹੇਅਰਫਾਲ ਏ ਬੜਾ ਜਾਦਾ।
ਅੱਛਾ, ਅੱਜ-ਕੱਲ ਵੈਸੇ ਨਾ ਗਰਮੀਆਂ ਹੋ ਗਈਆਂ ਨੇ, ਗਰਮੀਆਂ ਵਿੱਚ ਪਸੀਨੇ ਨਾਲ ਵੈਸੇ ਵੀ ਹੋ ਜਾਂਦੈ।
ਹੂੰ-ਹੂੰ।
ਜੀ-ਜੀ, ਤੇ ਤੁਸੀਂ ਫੇਰ ਕੋਈ ਪ੍ਰੋਡਕਟ ਵਗੈਰਾ ਅੱਛਾ-ਅੱਛਾ।
ਨਾਂ ਹਾਂ, ਮੈਨੂੰ ਨਾ ਥਾਇਰੋਇਡ ਵੀਏ, ਤੇ ਓਦੇ ਨਾਲ ਵੀ ਨਾ ਹਾਰਮੋਨ ਜਿਵੇਂ ਕੈਂਦੇ ਨੇ ਕਿ ਬੋਡੀ ਚ ਹਾਰਮੋਨ ਵਗੈਰਾ ਚੇਂਜ ਹੁੰਦੇ ਰੈਂਦੇ ਨੇ। ਤੇ ਉਹਦੇ ਕਰਕੇ ਵੀ ਲੱਗਦਾ ਏ ਕਿ ਉਹਦੇ ਕਰਕੇ ਵੀ ਝੜ ਰਹੇ ਨੇ ਵਾਲ ਵੈਸੇ ਤਾਂ ਮੈਨੂੰ ਥਾਈਡ ਵਾਲੇ ਡਾਕਟਰ ਨੇ ਦਿੱਤੀ ਹੋਈ ਏ ਇੱਕ ਟੈਬਲੇਟ ਵਾਲਾ ਵਾਸਤੇ ਉਹ ਵੀ ਮੈਂ ਖਾ ਰਹੀ ਆ ਬਟ ਮੈਨੂੰ ਕੁੱਛ ਲੱਗ ਨੀ ਰਿਆ ਨਹੀਂ ਨਹੀਂ ਬਾਇਓਟੀਨ ਨੀ ਐ ਬਾਇਓਟੀਨ ਤੋਂ ਉੱਪਰ ਹੀ ਇੱਕ ਗੋਲੀ ਔ ਦਿੱਤੀ ਤੇ ਹੋਈ ਉਹ ਮੈਨੂੰ ਹਾਂ ਬਾਕੀ ਹੁਣ ਅੱਜ ਕੱਲ ਤਾਂ ਕਹਿੰਦੇ ਨੇ ਕਿ ਜਿਹੜਾ ਟਰਾਇਆ ਐਪ ਆ ਰਿਹਾ ਹੈ ਉਹ-ਉਹ ਵੀ ਹੇਅਰਸ ਬਾਰੇ ਹੈ ਟਰਾਆ ਐਪ ਹਾਂ ਮੈਂ ਸੁਣਿਆ ਕਿ ਉਹ ਵੀ ਅੱਛਾ ਹੈ।
ਹਾਂਜੀ-ਹਾਂਜੀ ਕਦ ਉਹਨਾਂ ਦੇ ਵਾਲ ਬੜੇ ਜ਼ਿਆਦਾ ਨਾ ਅਹ ਗੁੜੀਆਂ ਆਉਣ ਤੋਂ ਬਾਅਦ ਬੜੇ ਜ਼ਿਆਦਾ ਗੁੜੀਆਂ ਕਿ ਉਹਨਾਂ ਦੇ ਬੇਟੇ ਹੋਣ ਤੋਂ ਬਾਅਦ ਬੜਾ ਜਿਆਦਾ ਹੇਅਰਫੁਲ ਹੋ ਗਿਆ ਸੀ ਤੇ ਉਹਨਾਂ ਨੇ ਵੀ ਕਾਫ਼ੀ ਪ੍ਰੋਡਕਟ ਯੂਜ ਕੀਤੇ ਨੇ ਹੁਣ ਟਰਾਏ ਦਾ ਯੂਜ ਕਰ ਰਹੇ ਨੇ ਉਹਦੇ ਨਾਲ ਥੋੜਾ ਫਰਕ ਦਿਖਦਾ ਪਿਆ ਉਹਨਾਂ ਨੂੰ
ਅੱਛਾ ਹਾਂ ਤੇ ਉਹ ਕਿਨੇ ਟਾਇਮ ਤੋਂ ਯੂ ਤੁਹਾਡੇ ਤੇ ਤੁਹਾਨੂੰ ਪਤਾ ਕੁਛ
ਉਹਨਾਂ ਨੂੰ ਹੋ ਕੇ ਅ ਮੇ ਮੇਰੇ ਅਕੋਰਡਿੰਗ ਜਨ ਰੀ ਤੇ ਮਿਡ ਚ ਲਿਆ ਸੀ ਉਹਨਾਂ ਨੇ
ਅੱਛਾ- ਅੱਛਾ ਤੇ ਉਹਨਾਂ ਨੂੰ ਕਿਵੇਂ ਲੱਗ ਰਿਹਾ ਕਿ ਉਹਨਾਂ ਨੂੰ ਫਰਕ ਪੈ ਰਿਹਾ ਕਿ ਗੋਤ ਥਰੇ ਹੋ ਰਹੀ ਹੈ ਜਾਂ ਲੰਬੇ ਹੋ ਰਹੇ ਨੇ ਯ ਕੀ ਚਕਰ ਹੈ
ਵਾਲਾਂ ਦੀ ਨਾ ਉਹਨਾਂ ਦੇ ਪਹਿਲਾਂ ਜਿਹੜੀ ਹੈਗੀ ਸੀ ਅੰਦਰੋਂ ਦੀ ਵੀਕਨੈਸ ਸੀਗੀ ਕੁਛ ਇਹਨਾਂ ਚ ਕੋਈ ਕਮੀ ਵਗੈਰਾ ਹੈਗੀ ਸੀ। ਉਹ ਟਰਾਇ ਆਪ ਨੇ ਪਹਿਲਾਂ ਉਹਨਾਂ ਦੇ ਨਾ ਅੰਦਰ ਦੀ ਕਮੀਆਂ ਨੂੰ ਦੂਰ ਕੀਤਾ ਹੈ ਜੋ - ਜੋ ਇਹਨਾਂ ਦੀ ਅ ਚਾਹੀਦੀ ਸੀਗੀ ਤੇ ਇੱਕ ਸੈਕਿੰਡ ਮਾੜਾ ਮੈਂ ਆਪਣੇ ਗੁੜੀਆਂ ਨੂੰ ਜੀ - ਜੀ ਇੱਕ ਸੈਕਿੰਡ ਬਸ ਮੈਂ ਆਪਣੇ ਗੁੜੀਆਂ ਨੂੰ ਬਾਹਰ ਭੇਜਦਾ
ਜੀ - ਜੀ ਉਹ ਸੋਰੀ ਉਹ ਨਾ ਗੁੜੀ ਆ ਗਈ ਸੀ ਵਿੱਚ
ਅੱਛਾ - ਅੱਛਾ ਕੋਈ ਗੱਲ ਨੀ ਪਤਾ ਕੀ ਅ ਮਤਲਬ ਮੈਂ ਵੀ ਭੁੱਲ ਗਿਆ ਮੈਂ ਕੀ ਗੱਲ ਕਰ ਰਹੀ ਸੀ
ਨਹੀਂ ਉਹਨਾਂ ਦੇ ਨਾ ਜਿਵੇਂ ਕਿ ਨਾ ਗਰੋਥ ਨਾ ਉਹਨਾਂ ਦੀਆਂ ਅੰਦਰੋਂ ਦੀ ਨਾ ਰੁਕ ਗਈ ਸੀ ਉਹਨਾਂ ਚ ਵਿਟਾਮਿਨ ਬੀ ਟਵੈਲਵ ਦੀ ਵੀ ਕਮੀ ਆ ਗਈ ਸੀ ਉਹਦੇ ਨਾਲ ਵੀ ਵੱਲ ਜਿਹੜੇ ਹੈਗੇ ਨਾ ਗਰੋਥ ਨੀ ਹੁੰਦੇ ਉਹਨਾਂ ਦੇ ਟਰਾਏ ਐਪ ਨੇ ਪਹਿਲਾਂ ਉਹਨਾਂ ਦੇ ਵਾਲਾਂ ਨੂੰ ਪੂਰੀ ਚੰਗੀ ਤਰ੍ਹਾਂ ਕੰਸੀਡਰ ਕੀਤਾ ਵੀ ਕਿ ਕੁਛ ਇਹਨਾਂ ਦੀ ਵਾਲਾਂ ਚ ਕਮੀ ਹੈਗੀ ਹੈ
ਅੱਛਾ।
ਉਹਨਾਂ ਨੇ ਸਾਰੇ ਵੀਡੀਓ ਕਾਲ ਕਰਕੇ ਸਭ ਕੁਛ ਦੇਖਿਆ ਉਹਨਾਂ ਦੇ ਵਾਲ ਅੱਗੇ ਤੋਂ ਪਿੱਛੇ ਤੱਕ ਸਾਰਾ ਸਿਰ ਦੇਖਿਆ ਉਹਨਾਂ ਨੇ ਵੀਡੀਓ ਕਾਲ ਦੇ ਥਰੂ ਉਹਨਾਂ ਨੇ ਫਿਰ ਆਪਦੇ ਅਕੋਰਡਿੰਗ ਪ੍ਰੋਡਕਟ ਦਿੱਤੇ ਸੀ ਉਹਨਾਂ ਨੂੰ
ਅੱਛਾ ਤੇ ਵੀਡੀਓ ਕਾਲਿੰਗ - ਵੀਡੀਓ ਕਾਲਿੰਗ ਚ ਉਹਨਾ ਨੂੰ ਪਤਾ ਲੱਗ ਕਿਹਾ ਸੀ ਕੀ - ਕੀ ਦੀ
ਹਾਂ ਹਾਂਜੀ ਸਭ ਜੀ - ਜੀ ਜੀ ਉਹ ਬਸ ਰੂਮ ਚ ਕੀਤਾ ਨਾ ਬਾਹਰ ਥੋੜਾ ਚਾਨਣ ਵਗੈਰਾ ਚ ਚਲੇ ਗਏ ਸੀ। ਓਧਰੋਂ ਦੀ ਇਹਨਾਂ ਨਾਲ ਗੱਲਬਾਤ ਕੀਤੀ ਪੂਰੀ ਅ ਬਲਕਿ ਕਿ ਭਾਬੀ ਜੀ ਦੇ ਨਾ, ਵੀਰ ਜੀ ਨੇ ਦਿਖਾਏ ਸੀਗੇ। ਵੀਰ ਜੀ ਨੇ ਵੀਡੀਓ ਕਾਲਿੰਗ, ਤੇ ਉਹਨਾਂ ਦੇ ਸਾਰਾਸਿਰ ਵਿੱਚ ਉਹਨਾਂ ਨੇ ਘੁਮਾਏਆ ਚੰਗੀ ਤਰਾਂ
ਅੱਛਾ, ਅੱਛਾ।
ਡੀ ਟੇ ਜੀ ਉਦੇ ਨਾਲ ਨਾ ਉਨਾਂ ਨੂੰ ਵਾਲਾਂ ਦੇ ਵਿੱਚ ਅੱਗੇ ਜਿਵੇਂ, ਕਿ ਉਨਾਂ ਦੇ ਪੂਰਾ ਵਾਈ ਓ ਹੋ ਗਿਆ ਸੀ ਨਾ, ਵਾਲ ਚਲੇ ਗਏ ਸੀਗੇ, ਖਾਲੀ-ਖਾਲੀ ਹੋ ਗਿਆ ਸੀ ਸਿਰ। ਤੇ ਉਨਾਂ ਦੇ ਹੁਨ ਉੱਥੋ ਈ ਰੀਗਰੋਥ ਹੋ ਗਏ, ਬੜੇ ਵਧੀਆ ਹੁਨ ਗਰੋਥ ਹੋ ਰਹੀ ਐ।
ਅੱਛਾ, ਫੇਰ ਤਾਂ ਵਧੀਆ ਗੱਲ ਏ ਮੇ ਲੋ, ਵਧੀਆ ਹੋਇਆ ਕਿ ਤੁਸੀਂ ਮੈਨੂੰ ਦਸ ਤਾਂ ਕਿ ਹਾਂ ਮੈਨੂੰ ਸੀ, ਮੈਨੂੰ ਨਾ ਵਹਿਮ ਸੀਗੀ ਪਤਾ ਨੀ ਐਵੇਂ ਫਰੋਡ ਹੀ ਨਾ ਹੋਨ।
ਨਈ-ਨਈ ਓ ਬੜਾ ਵਧੀਆ ਐਪ ਐ, ਬਲਕਿ ਅ ਅਗ ਪਹਿਲੇ ਵਾਰੀ ਆਪਾਂ ਨੂੰ ਸ਼ਾਏਦ ਪੱਚੀ ਸੌ ਤੱਕ ਕਿੱਟ ਮਿਲਦੀ ਏ।
ਅਗਰ ਆਪਨ ਨੇ, ਹੋਰ ਡਿਸਕਾਊਂਟ ਲੈਨਾ। ਤਾਂ ਅਗਰ ਉਨਾਂ ਦੀ ਜੇੜੇ ਪੱਚੀ ਸੌ ਦੇ ਮੰਥ ਦੀ ਕਿੱਟ ਹੁੰਦੀ ਏ ਨਾ। ਉਨਾ ਦੇ ਡੇਲੀ-ਡੇਲੀ ਨਾ ਮੈਡੀਸਨ ਤੇ ਟਿਕ ਲਗਾਨੀ ਪੈਂਦੀ ਏ, ਓਨਾ ਦਾ ਖੁਦ ਦਾ ਏਕ ਐਪ ਏ।
ਅੱਛਾ।
ਓ ਕਹਿੰਦੇ ਨੇ ਐਪ ਨੂੰ ਡਾਊਨਲੋਡ ਕਰੋ। ਔਰ ਜਦੋਂ ਏ ਮੈਡੀਸਨ ਖਾਨੀ ਏ, ਜਾਂ ਫਿਰ ਕੁਛ ਜੋ ਵੀ ਇਨਾਂ ਦੇ ਸੀਰਮ ਏ ਜੋ ਓ ਵੀ ਜੋ ਵੀ ਪ੍ਰੋਡਕਟ ਹੈਗੇ ਨੇ ਨਾ, ਉਨਾਂ ਦੇ ਲਗਾਓ। ਨਾਲ ਨਾਲ ਟ ਪਦਾ ਵੀ ਸਾਡਾ ਜਿਹੜਾ ਕਸਟਮਰ ਹੈਗਾ, ਓ ਸਾਡੇ ਅ ਟਰੇਪ ਵੱਧ ਯੂਜ ਕਰ
ਤੇ ਅੱਛਾ ਅਗਰ ਏ ਟੈਬੇਟ ਜਿਹੜੇ ਖਾਨ ਵਸਤੇ ਦਿੰਦੇ ਨੇ, ਤੇ ਓ ਟੈਬਲੇਟ ਕੋਈ ਅੱਛਾ, ਤੇ ਟੈਬਲ ਟੈਬਲੇ ਜਿਹੜੀ ਅਸੀਂ ਖ਼ਾਨੇ ਆਂ, ਓ ਸਾਨੂੰ ਖਰਾਬ ਤਾਂ ਨਹੀਂ ਕਰਦੇ।
ਨਈ, ਨਈ, ਨਈ ਓ ਬਿਲਕੁਲ ਖ਼ਰਾਬ ਨਹੀਂ ਕਰਦੀ। ਓ ਆਪਨੀ ਪੂਰੀ ਹੈਲਥ ਕੰਡੀਸ਼ਨ ਪੁੱਛ ਕੇ ਫੇਰ ਈ ਅ ਟੈਬਲੇਟ ਪ੍ਰੋਵਾਈਡ ਕਰਦੇ ਨੇ, ਜੋ ਉਨਾਂ ਨੂੰ ਸਹੀ ਲੱਗਦੀ ਏ।
ਅੱਛਾ, ਅੱਛਾ ਤੇ ਉਨਾਂ ਨੂੰ ਹੈ ਸੀ। ਥਾਇਰਾਇਡ ਵਗੈਰਾ ਕੁੱਛ ਹੈ ਸੀ, ਉਨਾਂ ਨੂੰ।
ਠੀਕ। ਨਈ-ਨਈ ਓਨਾ ਨੂੰ ਥਾਇਰਾਇਡ ਨੀ ਸੀ, ਤੇ ਇਦੇ ਨਾਲ ਨਾ, ਉੱਨਾਂ ਦੇ ਰੀ-ਗਰੋਥ ਹੋਈ। ਤੇ ਅਗਰ ਜੇ ਜਿਵੇਂ ਕਿ ਡੇਲੀ ਟਿੱਕ ਕਰਦੇ ਸੀਗੇ, ਇੱਨਾਂ ਨੂੰ ਨੈਕਸ ਟ ਕਿੱਟ ਦੇ ਵਿੱਚ ਡਿਸਕਾਂਓ ਮਿਲਦਾ, ਅਗਰ ਓ
ਅੱਛਾ, ਅੱਛਾ ਨੀ ਤੁਆਡੀ ਗੱਲ ਤਾਂ, ਮੈਂ ਸਮਝ ਗਈ, ਮੈਂ ਜਿਵੇਂ ਮੰਨ ਲੋ ਜਿਵੇਂ ਮੰਨ ਲੋ, ਕਿ ਅਗਰ ਮੈਂ ਮੰਗਵਾਉਂਨੀ ਆਂ, ਹੁਨ ਔਨ-ਮੈਨੂੰ ਤੇ ਥਾਇਰਡ ਹੈ, ਠੀਕ ਕਿ ਓਨਾ ਨੂੰ ਕੁਛ ਐਸਾ ਹੈ ਸੀ, ਕੋਈ ਪ੍ਰੋਬਲਮ ਹੈ ਸੀ, ਕੋਈ ਥਾਇਰਡ ਯਾਂ ਕੁਛ। ਪੀ ਸੀ ਔਡੀ ਕੁੱਛ ਵੀ।
ਨਈ -ਨਈ, ਓਨਾਂ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨੀ ਸੀ।
ਅੱਛਾ, ਮੈਨੂੰ ਐਹੀ ਡਰ ਲੱਗਦਾ ਨਾ, ਕਿ ਮੇਨੂੰ ਤੇ ਜੀਵੇ ਥਾਇਰਡ ਏ। ਮੈਨੂੰ ਐ ਨਾ ਹੋਏ, ਕਿ ਤਾ ਏ ਪਤਾ ਨ ਕਿਵੇਂ ਦੀ ਦਵਾਈ ਦੇਨ ਨਾ ਦੇਨ ਖਾਨ ਆਸੇ ਬੇ ਅੰਦਰ ਕੋਈ ਸਾਏਡਿਫੈਕਟ ਨਾ ਪੈਜੇਗਾ।
ਜੀ-ਜੀ। ਔ ਤੇ ਵੈਸੇ ਤੁਸੀਂ, ਅ ਮੈਂ ਆਪਣੇ ਭਾਬੀ ਜੀ ਦਾ ਨੰਬਰ ਦੇ ਦਾਂਗੀ, ਔ ਅੱਗੇ ਤੁਹਾਂਨੂੰ ਟ੍ਰੈ ਮੈਪ ਦੇ ਦੱਸ ਦੇਣਗੇ, ਔਨਾਂ ਫ਼ੇਰ ਨਾ ਔਨਾਂ ਕੋਲ ਖੁਦ ਹੈਗਾ ਨਾ, ਇਨਫੋਰਮੇਸ਼ਨ ਵੀ ਅੱਗੇ ਔ ਦਸ ਦੇ ਦੇਂਣਗੇ ਕਿਵੇਂ ਆਪਣੇ ਔ ਫੀਡਬੈਕ ਲੇ ਦੇ ਫ਼ੋਨ ਕਰਦੇ ਨੇ ਨਾ ਵੀ ਐ ਪ੍ਰੋਪਰ ਮੈਡੀਸਨ ਲੈ ਰਹੇ ਨੇ, ਵਾਲਾਂ ਦੀ ਗਰੋਥ ਹੋ ਰਹੀ ਏ, ਫੀਡਬੈਕ ਵੀ ਲੈਂਦੇ ਨੇ। ਵੀਕਲੀ ਲੈਂਦੇ ਨੇ, ਪਤਾ ਨੀ ਅ ਟੂ ਪੰਦਰਾਂ ਦਿਨ ਬਾਅਦ ਲੈਂਦੇ ਨੇ, ਔਹ ਬੀ ਥਾਏਰਡ ਵਗੈਰਾ ਮੈਡੀਸਨ ਚੈਕ ਵਗੈਰਾ ਵੀ ਹੋਏਗਾ ਪੀਸੀਔਡੀ ਦਾ। ਬਾਕੀ ਤੁਸੀਂ, ਅ ਔਇਲ ਕਿਹੜਾ ਯੁ ਕਰਦੇ ਔ, ਇੱਕ ਕਹਿੰਦੇ ਨੇ ਆਦਿਵਾਸੀਂ ਤੇਲ ਵੀ ਲਾ ਸ
ਔਇਲ ਮੈਂ ਕੋਈ ਵੀ ਨੀ ਲਗਾਂਦੀ, ਮੈਨੂੰ ਸਮਝ ਨੀ ਆਂਦੀ ਪਈ ਹੈਲੋ।
ਹਾਂਜੀ, ਹੈਲੋ ਹਾਂਜੀ, ਹੈਲੋ। ਜੀ-ਜੀ, ਮੈਨੂੰ ਆ
ਅੱਛਾ, ਮੈਂ ਕਹਿ ਰੀ ਸੀ ਮੈਂ ਨਾ, ਠੀਕ ਏ-ਠੀਕ ਏ ਮੈਂ ਕਹਿ ਰੀ ਸੀ ਮੈਂ ਨਾ ਤੇਲ ਵਗ਼ੈਰਾ ਕੋਈ ਵੀ ਨੀ ਲਗਾਂਦੀ।
ਅੱਛਾ ਜੀ।
ਅਗਰ ਤੁਹਾਨੂੰ ਕੋਈ ਪਤਾ ਐ, ਤੇਲ ਵਗੈਰਾ ਤੇ ਮੈਂਨੂੰ ਦੱਸੋ।
ਤੇਲ ਤਾਂ ਮੈਂ ਤਾ ਖੁਦ ਆਪ ਨਾਰੀਅਲ ਦਾ ਤੇਲ ਲਗਾਨੀ ਆਂ, ਮੇਰੇ ਪੇ ਪਿੱਛੇ ਨਾ ਹੇਅਰਫੋਲ ਬੜਾ ਜਾਦਾ ਹੋਣ ਲੱਗ ਗਿਆ ਸੀ, ਤੇ ਮੇਰੇ ਹਸਬੈਂਡ ਨੇ ਮੈਨੂੰ ਕਬਾਇਟਿਰਿਨ ਲਿਆ ਕੇ ਦਿੱਤੀ ਸੀ, ਇੱਕ ਮੈਨੂੰ ਕੈਂਦੇ ਸੀ ਵੀ ਵੀਕਲੀ ਇੱਕ ਵਾਰੀ ਨਾ ਔਇਲ ਜ਼ਰੂਰ ਲਗਾਣਾ ਚਾਈਦਾ ਐ। ਉਹਦੇ ਵਿੱਚ। ਵਿਟਾਮਿਨ ਈ ਦੇ ਜੋ ਕੈਪਸੂਲ ਹੁੰਦੇ ਨਾ, ਗ੍ਰੀਨ ਕਲਰ ਦੇ ਮੈਂ ਔ ਪਾਨੀ ਆ, ਔਦੇ ਨਾਲ ਥੋੜਾਂ ਫਰਕ ਲੱਗਦਾ ਐ।
ਅੱਛਾ।
ਹਾਂਜੀ।
ਤੇ ਤੁਹਾਡਾ, ਫ਼ਿਰ ਹੇਅਰ ਫੋਲ ਰੁਕਿਆ ਸੀ।
ਜੀ-ਜੀ ਮੇਰਾ ਹੇਅਰਫੋਲ ਰੁਕ ਗਿਆ ਸੀ, ਬਸ ਔਸੀ ਰੁਕ ਕਿਆ ਪ੍ਰੋਪਰ ਤਾਂ ਨੀ ਬਸ ਜਿਵੇਂ ਕਿ ਕੁੱਛ ਜਾਦਾ ਕੁਆਂਟਿਟੀ ਚ ਵਾਲ ਆਂਦੇ ਸੀ, ਔ ਬਿਲਕੁਲ ਲੋਅ ਚ ਆਗੇ।
ਹੂੰ-ਹੂੰ।
ਬਸ ਹੁਣ ਤੇ ਵੈਸੇ ਨਾ ਮਾਤਰ ਵਾਂਗ ਈ ਐ, ਹੇਅਰਫੋਲ।
ਅੱਛਾ।
ਜੀ-ਜੀ-ਜੀ, ਵਿਟਾਮਿਨ ਈ ਦੇ ਕੈਪਸੂਲ। ਈ ਕਿਸੇ ਵੀ ਓ, ਜੈਸੇ ਤੁਸੀਂ ਜਿਵੇਂ ਤੁਸੀਂ ਸੰਡੇ ਨੂੰ ਸਿਰ ਧੋਣਾਂ, ਸੈਟਰਡੇ ਰਾਈ ਰਾਤ ਨੂੰ ਲਗਾਂ ਲਿਆ।
ਹੂੰ -ਹੂੰ-ਹੂੰ-ਹੂੰ।
ਹਾਂਜੀ ਉਹਦੇ ਨਾਲ ਹੀ ਕਾਫ਼ੀ ਫ਼ਰਕ ਲੱਗੇਗਾ ਤੁਹਾਨੂੰ।
ਉਹ ਤਾਂ ਭਾਵੇਂ ਅਸੀਂ ਜਦੋਂ ਸਿਰ ਅਸੀਂ ਧੋਣਾ ਏ ਉਸ ਤੋਂ ਦੋ ਘੰਟੇ ਪਹਿਲੇ ਵੀ ਲਗਾ ਸਕਨੇ ਆ ਤੇਲ।
ਹਾਂਜੀ- ਹਾਂਜੀ ਇਹ ਵੀ ਹੁੰਦਾ ਐ ਜੀ- ਜੀ ਇੱਕ ਅਹ ਕਈਆਂ ਨੂੰ ਹੁੰਦਾ, ਜਿਸ ਤਰ੍ਹਾਂ ਅਗਰ ਮੰਮਾ ਉਹਨਾਂ ਦੀ ਮੰਮਾ ਹੋਨਾਂ ਦੇ ਵਾਲ ਵੀ ਅਗਰ ਘੱਟ ਉਹ ਹੋ ਨਾ ਜਿਵੇਂ ਕਿ ਹਲਕੇ ਹੋਣ ਜੀ। ਜੀ।
ਚਲੋ ਦੇਖਦੇ ਵੈਸੇ ਤੁਸੀ ਦਸ ਰੇ ਓ ਮੈਂ ਸੋਚ ਰਈ ਕਿ ਅੱਜ ਮਤਲਬ ਦੇਖੋ ਨਾਰੀਯਲ ਤੇਲ ਦੇ ਵਿੱਚ ਕਈ ਕੁੱਛ ਪੈਂਦਾ ਏ।
ਜੀ- ਜੀ- ਜੀ ਇੱਕ ਅ ਵੀਕਲੀ ਕਹਿੰਦੇ ਨੇ ਐਲੋਵੀਰਾ ਲਗਾਲੋ ਜਾਂ ਐਗਜ਼ ਇੱਕ ਪਆਜ਼ ਦਾ ਵੀ ਕਹਿੰਦੇ ਨੇ ਪਆਜ਼ ਦਾ ਕੇਦਾ ਜੇੜਾ ਪਾਣੀ ਹੁੰਦੈ ਨਾ ਰਸ ਨਿਕਾਲ ਕੇ ਤੇ ਉਹ ਲਗਾ ਲੋ ਸਿਰ ਧੋਣ ਤੋਂ ਦੋ ਘੰਟੇ ਪਹਲਾਂ। ਹਾਂਜੀ।
ਉਹ ਤੇ ਪਾਂਵੇ ਤੇਲ ਬਣਾ ਲਈਏ ਅਸੀ ਉਦਾ ਕਲੋਂਚੀ ਵਗੈਰਾ ਪਾ ਕੇ, ਰੋਜ਼ਮਰੀ ਵਗੈਰਾ ਪਾ ਕੇ ਹਨਾ।
ਹਾਂਜੀ, ਹਾਂਜੀ, ਹਾਂਜ। ਜੀ ਹਾਂਜੀ। ਇਕ ਉਹ ਵੀ ਹੋਦਾ ਮੇਥੀ ਦਾਨਾ, ਕਲੋਂਜੀ ਹੋਰ ਵੀ ਬੜਾ ਕੁਛ ਪਾ ਕੇ ਨਾ ਤੇਲ ਵੀ ਬਣ ਜਾਂਦੈ ਹੈ ਉਹ ਵੀ ਮੇਰੇ ਭਾਬੀ ਜੀ ਨੇ ਸਾਰਾ ਕੁਛ ਟਰਾਈ ਕੀਤਾ ਹੋਯੈ ਸਭ ਕੁਛ।
ਹਛਾ।
ਅਓਨਾਂ ਨੇ ਸਭ ਕੁਛ ਬਣਾ ਕੇ ਰੱਖਯਾ ਹੋਯਾ ਸੀ, ਔਨਾਂ ਦੇ ਵਾਲਾਂ ਦੀ ਗਰੋਥ ਨੀ ਹੁੰਦੀ ਸੀ। ਪਰ ਉਹ ਉਹਦੇ ਨਾਲ ਕੋਈ ਇਨਾਂ ਨੂੰ ਕੁਛ ਖ਼ਾਸ ਫ਼ਰਕ ਨਹੀਂ ਲੱਗਿਆ ਕਿਉਂਕਿ ਸਭ ਕੁਛ ਗਰਮ ਹੁੰਦਾ ਹੈ। ਸਰਦੀਆਂ ਦੇ ਵਿੱਚ ਹੀ ਸਭ ਕੁਛ ਪ੍ਰੈਫਰ ਕਰ ਸਕਦੇ ਆ, ਗਰਮੀਆਂ ਦੇ ਵਿੱਚ ਤਾਂ ਪਰ ਪੈਲਾਂ ਈ ਇੰਨੀ ਗਰਮੀ ਹੁੰਦੀ ਆ ਹੋਰ ਸਿਰ ਨੂੰ ਗਰਮੀ ਚੜ੍ ਜੇ ਗੀ।
ਹਾਂ ਉਹ ਤੇ ਹੈ।
ਜੀ- ਜੀ- ਜੀ।
ਹਮ ਚਲੋ ਵੈਸੇ ਮੈਨ ਵੀ ਬੜੀ ਆਪਣਾ ਹੁੰਦੈ, ਮੈਂ ਕਿਹਾ ਚਲ ਦੇਖਾਂ ਮੇਰੇ ਵੀ ਨਾ ਵਾਲ ਬੜੇ ਝੜ੍ਦੇ ਨੇ। ਇੱਕ ਤੇ ਮੇਰੇ ਵਾਲ ਨਾ ਦੋ ਮੂੰਈ ਬੋਤ ਨੇ।
ਦੋ ਮੂਈ ਤੇ ਸਭ ਦੀ ਨੇ, ਮੇਰੇ ਵੀ ਬੜੇ ਜਾਦਾ ਹੈਗੇ।
ਹਾਂ ਬਸ ਦੋ ਮੂਈ ਕਰਕੇ ਨਾ ਕੰਮ ਖ਼ਰਾਬ ਹੋਯਾ ਵੈ।
ਹਾਂਜੀ- ਹਾਂਜੀ। ਕੁਛ ਕਰਾ ਤਾਂ ਸਕਦੇ ਨੀ ਬਸ
ਹਮ, ਹਮ। ਚਲੋ ਵੇਖਨੇ ਆ ਵੈਸੇ ਤੁਸੀ ਨਾਰੀਯਲ ਤੇਲ ਦੇ ਵਿੱਚ ਮੈਨੂੰ ਕੀ -ਕੀ ਕਹ ਰਏ ਸੀ ਪਾਨ ਵਾਸਤੇ।
ਮੈਂ ਤੇ ਵਿਟਾਮਿਨ ਈ ਦਾ ਕੈਪਸੂਲ ਪਾਨੀਂ ਆ। ਬਸ ਉਹ ਜਾਦਾ ਵਧੀਯਾ ਲੱਗਦਾ ਹੈਗਾ। ਇੱਕ ਦੀ ਜਗਾ ਦੋ ਪਾ ਲੈਂਨੀ ਆ।
ਅੱਛਾ। ਹੂ ਚਲੋ ਕੋਈ ਨੀ ਮੈਂ ਦੇਖਾਂਗੀ। ਕਰਾਂਗੇ ਟਰਾਈ। ਜਦੋਂ ਵੀ ਲਗਾਵਾਂਗੀ ਨਾ ਤੇਲ ਮੈਂ ਤੇ ਫੇਰ ਦੇਖਾਂਗੀ। ਚਲੋ ਠੀਕ ਹੈ ਫਿਰ, ਹਾਂਜੀ।
ਟਰਾਏ ਬਾਰੇ ਵੀ ਦੱਸ ਦਾਂਗੀ। ਆਪਣੀ ਭਾਬੀ ਜੀ ਦੇ ਨੰਬਰ ਤੁਹਾਨੂੰ ਸੈਨ- ਸੈਂਨ ਕਰਦਾਂ ਗੀ। ਉਦੇ ਵਿੱਚ ਜ ਜੀ- ਜੀ- ਜੀ ਠੀਕ ਹੈ ਮੈਮ ਹਾਂਜੀ। ਜੀ -ਜੀ ਠੀਕ ਹੈ ਬਾਏ।